ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ?
ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ।
ਗੱਲ ਜੀ ਕੀ ਹਾਲ ਚਾਲ।
ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ?
ਵਧੀਆ ਵਧੀਆ ਸੁਣਾਓ ਬਸ ਵਧੀਆ ਹੋਰ ਕੀ ਕਰਦੇ ਸੀ? ।
ਮੈਂ ਬੈਠੀ ਹੋਈ ਸੀ ਯਾਦ ਹੀ ਕਰ ਰਹੀ ਸੀ ਕਿੰਨੇ ਦਿਨ ਹੋਕੇ ਸਾਡੀ ਗੱਲ ਹੋਈ ਨੀ।
ਹਾਂ ਮੈ ਇਹ ਪੁੱਛਣਾ ਸੀ। ਕੀ ਕਹਿੰਦੇ ਨ ਹੋਰ ਤੁਹਾਡੀ ਉਹ ਚ ਕਿਵੇਂ ਚੱਲ ਰਿਹਾ ਕੋਰਸ ਕਿਵੇਂ ਚੱਲ ਰਿਹਾ।
ਕੋਰ ਸ ਵਧੀਆ ਚੱਲ ਹੈ ਬਸ ਹੁਣੇੇ ਵੀ ਮੈਂ ਉੱਥੋਂ ਹੀ ਆਈ ਸੀ।
ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇੱਕ ਵਜੇ ਇੱਕ ਮਤਲਬ ਕਿ ਟਾਈਮਿੰਗ ਇੱਕ ਵੱਜੇ ਦੀ ਹੈ ਛੁੱਟਣ ਦੀ।
ਨਹੀਂ ਸਾਢੇ ਬਾਰਾਂ ਦੀ ਉਂਜ ਇੱਕ ਵੱਜ ਜਾਂਦਾ ਘਰ ਆਂਦੇ। ਕਲਾਸ ਚੋਂ ਨਿਕਲਦੇ ਆ ਫਿਰ ਥੋੜੀ ਦੇਰ ਬਾਰ ਜਿਵੇਂ ਫਰੈਂਡਸ ਵਗੈਰਾ ਇਕੱਠੇ ਹੋ ਜਾਂਦੇ ਆ।
ਅੱਛਾ ਅੱਛਾ ਠੀਕ ਠੀਕ ਠੀਕ ਹੈ ਵਧੀਆ ਗੱਲ। ਅੱਜ ਤੇ ਗੁਰਦੁਆਰੇ ਜਾਣਾ ਹੋਣਾ ਸ਼ਾਮੀ ਨਗਰ
ਹਾਂ ਸ਼ਾਮੀ ਹਾਂ ਮੰਮੀ ਔਰ ਤੇ ਹੁਨ ਵੀ ਗਏ ਦਿ ਨੇ ਹੁਣ ਇਥੇ ਪ੍ਰੋਗਰਾਮ ਕੀਰਤਨ ਹੋ ਰਿਹਾ। ਤੇ ਮੈਂ ਗਈ ਨੀ ਮੈਂ ਕਿਹਾ ਤਾਂ ਮੈਂ ਹੁਣੇ ਆਈ ਹਾਂ ਮੈਂ ਸ਼ਾਮ ਇੱਕ ਵਾਰੀ ਜਾਵਾਂਗੀ ਧੋਪ ਚ ਬਾਰ ਬਾਰ ਨੀ ਨਿਕਲਿਆ ਜਾਂਦਾ।
ਹਾਂ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ। ਹੋਰ ਦੱਸੋ ਜੀ ਫੇਰ ਕੀ ਬਣਾਇਆ ਅੱਜ ਦੁਪੈਰ ਨੂੰ।
ਬਸ ਅੱਜ ਫਰੈਂਡ ਦੇ ਗੁਰਦੁਆਰੇ ਪ੍ਰੋਗਰਾਮ ਸੀ ਤੇ ਉਹ ਸੈਂਟਰ ਜਦੋਂ ਆ ਰਹੀ ਸੀ ਆਂਦੇ ਵਾਰੀ ਡੱਬੀ ਭਾਰ ਕੇ ਮੇਰੇ ਵਾਸਤੇ ਵੀ ਲਿਆਈ।
ਐ ਤਾਂ ਵਧੀਆ ਹੋ ਗਿਆ।
ਹੁਣੇੇ ਬਸ ਉਹੀ ਹੁਣੇੇ ਬਸ ਉਹੀ ਖਾ ਰਹੀ ਸੀ ਛੋਲੇ ਨਾਲ ਫੁਲਕਾ ਖਾ ਰਹੀ ਸੀ।
ਅੱਛਾ ਜੀ ਓਕੇ ਜੀ ਓਕੇ ਓਕੇ ਓਕੇ। ਹੋਰ ਮੌਸਮ ਕਿੱਦਾਂ ਦਾ? ਅੱਛਾ ਵਧੀਆ ਫਿਰ ਤੇ ਬੜਾ ਵਧੀਆ। ਗਰਮੀ ਹੋਈ ਪਈ ਹੈ ਹਾਂ ਸਾਡੇ ਇੱਥੇ ਸੇਮ ਸਾਡੇੇ ਵੀ ਇੰਨੀ ਗਰਮੀ ਹੈ।
ਬੜੀ ਹੋਣੀ ਹੈ।
ਹਾਂ ਸਹੀ ਗੱਲ ਏ ਸ਼ਹੀਦੀ ਗੁਰੂ ਪੁਰਬ। ਪੈਂਣਜੀ ਹਾਂਜੀ-ਹਾਂਜੀ-ਹਾਂਜੀ ਸਾਡੇ ਐੱਥੇ ਵੀ ਬੜੀ ਗਰਮੀ ਹੁੰਦੀ ਐ। ਇੱਥੇ ਨਾ ਐਕਚੁਲੀ ਜਿਵੇਂ ਇੱਧਰ ਆਸ-ਪਾਸ ਨਾ ਬਜ਼ਾਰ ਬੜੇ ਅੱਛੇ ਲੱਗਦੇ ਨੇ। ਜਿਵੇਂ ਡੇ ਬਾਏ ਡੇ ਲੱਗਦੇ ਨੇ ਜਿੱਦਾਂ ਮੰਡੇ ਬਾਜ਼ਾਰ ਨੀ ਮੰਡੇ ਨੀ ਛੋੜ ਕੇ ਸੰਡੇ ਛੋੜ ਕੇ ਟਿਊਸਡੇ ਬਜਾਰ ਫਰਾਈਡੇ ਬਾਜ਼ਾਰ ਥਰਜ਼ਡੇ ਬਾਜ਼ਾਰ ਸੈਟਰਡੇ ਬਾਜ਼ਾਰ ਐਵੇਂ ਬਜ਼ਾਰ ਲੱਗ ਦੇ ਨੇ ਐਥੇ ਤੇ ਮਾਰਕੀਟ ਬੜੀ ਅੱਛੀ-ਅੱਛੀ ਲੱਗਦੀਆ।
ਅੱਛਾ ਹਾਂ ਮੇਰੀ ਪੂਆ ਵੀ ਓ ਓਥੇ ਰੈਂਦੇ ਨਾ ਜਿਥੇ ਤੁਸੀਂ ਰੈੰਦੇ ਔ ਉੱਥੇ ਵੀ ਲੱਗਦਾ ਸ਼ੁਕਰੁਬਜ਼ਾਰ ਲੱਗਦਾ ਓਥੇ
ਹਾਂ ਸ਼ੁਕਰ ਬਾਜ਼ਾਰ ਵੀ ਲੱਗਦਾ ਗਯਾ ਤੇ ਜਿੱਥ ਥੇ ਮੈਂ ਰੈੰਦੀ ਆ ਨਾ ਇੱਥੇ ਵੀ ਤੇ ਵੀਰ ਬਾਜ਼ਾਰ ਲੱਗਦਾ ਤੇ ਆਸ-ਪਾਸ ਜਿੱਦਾਂ ਅਗਲਾ ਸਟੇਸ਼ਨ ਐ ਜ ਤਾਂ ਤਿਲਕ ਨਗਰ ਇੱਥੇ ਲੱਗਦਾ ਐ ਬੁੱਧ ਬਾਜ਼ਾਰ।
ਐਵੇਂ ਮੇਰੀ ਪੂਆ ਓੱਥੇ ਰੈੰਦੇ ਨੇ ਨਾ
ਹਾਂਜੀ-ਹਾਂਜੀ।
ਓ ਵੀ ਮੈਟਰੋ ਦੇ ਕੋਲ ਰੈੰਦੇ ਨੇ ਬਿਲਕੁਲ ਮੈਟਰੋ ਕੋਲ ਪਤਾ ਨੀ ਕੇੜਾ ਸਟੇ ਪੈਂਦਾ ਤੇ ਓਸ ਪਾਸੇ ਸ਼ੁੱਕਰ ਬਾਜ਼ਾਰ ਲਗਦਾ ਇੰਨੇ ਸਸਤੇ ਕੱਪੜੇ ਕਪੜੇ ਵੀ ਐਦਾਂ ਨੀ ਜਿਵੇਂ ਹਲਕੇ-ਫੁਲਕੇ ਹੁੰਦੇ ਨ।
ਨਈ-ਨਈ ਮੈਂ ਹਾਂ ਮੈਂ ਇੱਕ ਸਾਲ ਬਾਅਦ ਮੰਮੀ ਘਰ ਆਂਦੀ ਆਂ ਤੇ ਮੈਂ ਇੱਕ ਸਾਲ ਦੇ ਮਤਲਬ ਕਿ ਗਰਮੀਆਂ ਦੇ ਕੱਪੜੇ ਲੈ ਜਾਂਦੀ ਆਾਂ ਇੱਕ ਇੱਕੋ ਵਾਰੀ ਸਾਰੇ। ਤੇ ਮੈ ਟੋਪ ਵਗੈਰਾ ਹ ਨਾਈਟ ਸੂਟ ਵਗੈਰਾ ਬੋਤ ਸਾਰੇ ਕੱਪੜੇ ਲੈ ਕੇ ਜਾਂਣੀ ਆ ਮੈਂ। ਕਿਉਂਕਿ ਮੈਨੂੰ ਪਸੰਦ ਵੀ ਐਧਰ ਦੇ ਈ ਆਂਦੇ ਨ। ਤੇ ਰੀਜਨੇਬਲ ਪ੍ਰਾਈਸ ਉਪਰੋਂ ਦੀ ਪੂਰੇ ਜੇੜਾ ਸਾਨੂੰ ਚੀਜ਼ ਪਸੰਦ ਐ ਓ ਚੀਜ਼ ਮਿਲਦੀ ਏ।
ਹਾਂਜੀ ਨਾਲੇ ਪਤਾ ਐ ਕਿ ਏ ਓਥੇ ਕੋਈ ਸ਼ਰਮ ਸਾਡੇ ਐੱਥੇ ਨਾ ਇਕ ਐਤ ਬਾਜ਼ਾਰ ਲੱਗਦਾ ਤੇ ਇੱਥੇ ਮਤਲਬ ਆਲਮੋਸਟ ਨਾ ਸਾਰੇ ਜਿਵੇਂ ਮਤਬ ਥੋੜੇ ਜੇ ਦੂਜਰੇ ਬੰਦੇ ਆਉਂਦੇ ਨੇ ਤੇ ਓਥੇ ਮੈਂ ਇੱਕ ਵਾਰੀ ਹਾਂ ਬਿਲਕੁਲ ਮੈਂ ਵੀ ਓਥੇ ਗਈ ਸੀ ਨਾ ਔਵਵਕੈਲ ਤਾਂ ਮੈਂ ਜਾਂਦੀ ਨੀ ਪਈ ਸੀ ਦਾ ਤੇ ਨਹੀਂ ਸਾਰੇ ਜਿਵੇੈਂ ਦੂਜੇ ਕ ਮਤਲਬ ਦੂ ਜਿਹ ਲੋਗ ਹੁੰਣੇ ਨ ਤੇ ਮੈਂ ਨੀ ਜਾਂਦੀ ਸ਼ਰਮ ਆਂਦੀ ਏ। ਹਾਂ ਜਦੋਂ ਮੈਂ ਗਈ ਓਥੇ ਬਿਲਕੁਲ ਜਦੋਂ ਮੈਂ ਗਈ ਓਥੇ ਇੰਨੇ ਵੱਡੇ-ਵੱਡੇ ਘਰ ਦੀ ਜਨਾਣੀਆ ਇੰਨੇ ਸੋਹਣੇ-ਸੋਹਣੇ ਕੱਪੜੇ ਐਵੇਂ ਬੱਚੇ ਤੇ ਇਨੇ ਸੋਣੇ-ਸੋਣੇ ਜਿਵੇ ਹੁੰਦੇ ਨਾ ਬੱਚੇ ਅਲਗ ਹੁੰਦੇ ਨੇ ਵੱਡੇ ਘੱਰ ਦੇ- ਤੇ ਐਵੇਂ ਬੱਚੇ ਲੈ ਕੇ ਫਿਰਦੇ ਹੁੰਦੇ ਨੇ ਮੈਂ ਕੇਹਾ ਦੇਖ ਓਥੇ ਸਾਨੂੰ ਵੀ ਸ਼ਰਮ ਈ ਨੀ ਆਈ ਬਿਲਕੁਲ ਵੀ। ਹੁਣ ਮੈਂ ਜਦੋਂ ਵੀ ਜਾਂਣੀ ਆ ਓਥੇ ਤੇ ਹਮੇਸ਼ਾ ਜਾਣੀ ਈ ਜਾਂਣੀ ਓਥੇ।
ਹਾਂ ਇੱਥੇ ਤੇ ਤੁਹਾਨੂੰ ਅਗਰ ਕੋਈ ਓਲਡ ਲੇਡੀ ਵੀ ਨਜ਼ਰ ਆ ਰਹੀ ਹੈ ਨਾ ਥੋੜ੍ਹੀ ਜੀ ਜ਼ਿਆਦਾ ਤੇ ਓ ਵੀ ਤੁਆਨੂੰ ਐਵੇਂ ਸ਼ੋਰਟਸ ਵਿਚ ਯਾ ਨਾਈਟ ਸੂਟ ਵਿੱਚ ਯਾ ਜੀਨਸ ਐਵੇਂ ਨਜ਼ਰ ਆਏਗੀ। ਤਾਨੂੰ ਐਥੇ ਟ੍ਰੈਡੀਸ਼ਨਲ ਕੱਪੜਾ ਬੋਹਤ ਰੇਅਰ ਮਿਲੇਗਾ ਹਾਂ ਗੁਰ ਦੁਆਾਰੇ ਵੀ ਅਗਰ ਤੁਸੀਂ ਜਾਓਗੇ ਨਾ ਓਥੇ ਵੀ ਲੇਡੀਜ਼ ਨੇ ਜ਼ਿਆਦਾਤਰ ਸ਼ੋਰਟਸ ਸ਼ੋਰਟ ਤ ਅਲਾਊਡ ਹੈਗੀ ਜੀਨਸ ਵਗੈਰਾ ਵੈਸਟਰਨ ਡੈਰਸਿਸ ਵਗੈਰਾ ਓਦੇ ਚ ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ। ਜਿਵੇਂ ਅੱਜ-ਕੱਲ੍ਹ ਚਲਿਆ ਹੋਇਆ ਕੋਟ-ਸੈਟ ਚਲਿਆ ਹੋਇਆ ਤੇ ਓ ਪਾ ਲੈਣਗੇ। ਤੇ ਟ੍ਰੈਡੀਸ਼ਨਲ ਤੇ ਕੱਪੜੇ ਇੰਨੇ ਰੇਅਰ ਪਾਂਦੇ ਨੇ ਨਾ ਲੋਕੀ ਐਨੇ ਰੇਅਰ ਪਾਂਦੇ ਨੇ ਬੋਹਤ ਜ਼ਿਆਦਾ।
ਬਸ ਫਿਰ ਦੇਖੋ ਨਾ ਓ ਸ਼ਹਿਰ ਦਾ ਫ਼ਰਕ ਮੈਂ ਕੇਹਾ ਸ਼ਹਿਰ ਵੱਡਾ ਸ਼ਹਿਰ ਇੱਕ ਤਰ੍ਹਾਂ ਦਾ ਸੋਚ ਵੀ ਸੋਚ ਵੀ ਅਲੱਗ ਹੋ ਜਾਂਦੀ ਏ ਓਥੇ ਦੀ। ਸਾਡੇ ਐੱਥੇ ਸੋਚ ਅਲਗ ਏ ਹੈਨਾ ਕੱਪਨ ਤੇ ਦੇਖਦੇ ਫਿਰ ਸਾਨੂੰ ਵੀ ਫਿਰ ਓਹੋ ਜੇਹਾ ਢਲਣਾ ਪੈਂਦਾ ਦੇਖੋ
ਹਾਂ ਤੇ ਪਰ ਹੁਣ ਜੇ ਤਾਂ ਹੁਣ ਸਾਡਾ ਸ਼ਹਿਰ ਐ ਸਾਡਾ ਸ਼ਹਿਰ ਨਾਲ ਇੱਕ ਹੋਰ ਸ਼ਹਿਰ ਲੱਗਦੈ ਜਿੱਦਾ ਯਮੁਨਾ ਨਗਰ ਤੇ ਅਸੀਂ ਅਗਰ ਉਸ ਉੱਧਰ ਵੀ ਚਲੇ ਜਾਈਏ ਨਾ ਤੇ ਉੱਥੇ ਵੀ ਸਾਨੂੰ ਮੋਡਰਨ ਟਾਈਪ ਦੇ ਲੋਕ ਮਿਲਣਗੇ। ਇਹਨੇ ਓਹ ਨੀ ਹੈ ਬੀ ਹਾਂ ਹਾਂ। ਤੇ ਇੱਥੇ ਹਾਂ। ਹਾਂ ਹਾਂ ਹਾਂ ਹੁਣ ਜਿੱਦਾਂ ਚੰਡੀਗੜ੍ਹ ਲਗਾ ਲੋ ਦਿੱਲੀ ਲਗਾ ਲੋ ਵੱਡੇ ਵੱਡੇ ਸ਼ਹਿਰਾਂ ਇਹਨਾਂ ਦੀ ਤੇ ਚਲੋ ਗੱਲ ਹੀ ਵੱਖਰੀ ਹੈ ਇੱਥੇ ਨਾ ਕੋਈ ਇੱਕ ਦੂਸਰੇ ਫ ਪੁੱਛਣ ਵਾਲਾ ਹੈ ਵੀ ਹਾਂਜੀ ਤੁਸੀਂ ਇਹ ਕੱਪੜਾ ਕਿਉਂ ਪਾਇਐ।
ਸਾਡੇ, ਸਾਡੇ ਇੱਥੇ ਪਤਾ ਕੀ ਏ ਸਾਡੇ ਇੱਥੇ ਜ਼ਿਆਦਾ ਨੇ ਮੇਲਸ ਕਮਾਉਣ ਵਾਲੇ ਉਹ ਦੋਨੋ ਜੈਟਸ ਫੀਮੇਲਸ ਦੋਨੋ ਕਮਾਂਦੇ ਨੇ ਉਹ ਫੇਰ ਉਸ ਹਿਸਾਬ ਤੇ ਉਹਨਾਂ ਨੂੰ ਆਫਿਸ ਪੀਅਰ ਹੁੰਦੈ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਹੁੰਦੇ ਨੇ ਫੇਰ ਸੁਸਾਇਟੀ ਦੇ ਹਿਸਾਬ ਨਾਲ ਉੱਥੇ ਬੰਦੇ ਨੂੰ ਨਾ ਹੋਣਾ ਪੈਂਦੈ।
ਹਾਂ ਹਾਂਜੀ ਹਾਂ। ਔਰ ਇੱਥੇ ਤੇ ਕੀ ਕਹਿੰਦੇ ਨ, ਉਹ ਵੀ ਅਗਰ ਤੁਸੀਂ ਕਿਸੇ ਨੂੰ ਕਹਿਤੈ ਨਾ। ਜਿੱਦਾਂ ਵੀ ਹਾਂ, ਜੀ ਤੁਸੀਂ ਇਹੋ ਜੇ ਕਿ ਪਹਿਲਾਂ ਤੇ ਓਬਜੈਕਸ਼ਨ ਕੀਤੈ ਕਿ ਤੁਸੀਂ ਇਹ ਕੱਪੜੇ ਕਿਉਂ ਵੇਅਰ ਕੀਤੇ ਐ, ਤੇ ਉੱਥੇ ਤੇ ਇਹ ਕਹਿਣਗੇ ਹਾਂ ਜੀ ਤੁਹਾਡੀ ਸੋਚ ਹੀ ਗੰਦੀ ਐ। ਤੁਹਾਡੀ ਸੋਚ ਛੋਟੀ ਦੂਸਰੇ ਬੰਦੇ ਨੂੰ ਗਲਤ ਕਹਿਣਗੇ। ਕਿ ਤੁਹਾਡੀ ਸੋਚ ਖਰਾਬ ਐ। ਸੋਚ ਖ਼ਰਾਬ ਐ, ਛੋਟੀ ਏ ਯੇ, ਵੋ ਅਨਪੜ੍ਹ ਸਮਝਦੇ ਨੇ ਸ ਸਾਫ਼ ਜਿਹੜੀ ਗੱਲ ਐ। ਹਾਂਜੀ ਇੱਥੇ ਤੇ ਸਾਡੇ ਦਿੱਲੀ ਚ ਤੇ ਐ ਜਿਹੜੀ ਮੇਟਸ ਹੈ ਨਾ, ਕੰਮ ਵਾਲੀਆਂ ਜਿਹੜੀ ਐ ਪੋਚਾ ਝਾੜੂ ਵਾਲੀਆਂ ਉਹਨਾਂ ਦੀ ਤੁਸੀਂ ਸ਼ਕਲ ਦੇਖੋਗੇ, ਤੁਸੀਂ ਕਹੋਗੇ ਲੱਗਦੀ ਐ ਮੇਡ ਹੈ ਹੀ ਨਹੀ। ਇੰਨੀਆਂ ਬਨ ਠਨ ਕੇ ਟੋਪ ਟਿਪ-ਟੋਪ ਹੋ ਕੇ ਪਰਸ ਟੰਗਿਆ ਹੋਏਗਾ ਤੇ ਐਵੇਂ ਆਣਗੀਆਂ ਸੋਹਣੀਆਂ ਜਿਆ ਬਣ ਕੇ ਬਿਲਕੁਲ ਤੇ ਕੀ ਕ ਖੁੱਦ ਮੇਰੀ ਸਾਡੇ ਇਧਰ ਮੇਰੇ ਘਰ ਚ ਹਾਂ। ਸਾਡੇ, ਮੇਰੇ ਘਰ ਚ ਹੁਣ ਹੈ ਤੇ ਉਹ ਐਵੇਂ ਆਂਦੀ ਜਿਵੇ ਇੰਨੀ ਸੋਹਣੀ ਬਨ ਕੇ, ਬੜੀ ਪਿਆਰੀ। ਓ ਲੱਗਦੀ ਨੀ ਵੀ ਕੰਮ ਆਲੀ ਐ, ਨੋਰਮਲ ਇੱਕ ਲੇਡੀ ਬੜੀ ਵਧੀਆ ਲੱਗਦੀ, ਹਾਂ ਵੀ ਪੜ੍ਹੀ ਲਿਖੀ ਲੱਗਦੀ। ਪਰ ਐ ਨੀ ਪਤਾ ਕਿ ਕੰਮ ਵਾਲੀਆਂ ਹੁੰਦੀਆਂ ਨੇ।
ਬਸ ਦੇਖੋ ਹੁਣ ਪਤਾ ਕੀ ਏ, ਜਿਵੇਂ ਹੁਣ ਅ ਉੱਥੇ ਵੀ ਅਗਰ, ਆਪਣੇ ਸ਼ਹਿਰ 'ਚ ਵੀ ਅਗਰ ਅਸੀਂ ਕੰਮ ਕਰਨ ਲੱਗ ਜਾਈਏ, ਤਾਂ ਸਾਨੂੰ ਵੀ ਜਿਵੇਂ ਆਫਿਸ ' ਵੀਅਰ ਹੁੰਦੈ ਕਿ ਤੁਸੀਂ ਪੈਂਟ ਸ਼ਰਟ ਹੀ ਪਾਨੀ ਹੋ ਕਈ ਜਗ੍ਹਾ ਹੁੰਦਾ ਐ ਦੇਖੋ! ਤੇ ਸਾਨੂੰ ਵੀ ਫੇਰ ਪਾਣੀ ਪਏਗੀ ਹੁਣ ਘਰ ਤਾਂ ਅਸੀਂ ਘਰ ਰਹਿਣਾ, ਹੁਣ ਘਰ ਤਾਂ ਦੇਖੋ ਕੋਈ ਬਣ-ਠਣ ਕੇ ਰਹਿੰਦਾ ਨੀ, ਸਾਡੇ ਵਰਗੇ ਘਰ ਜਿਵੇਂ ਨੋਰਮਲ ਨਾਈਟ ਸੂਟ ਪਾ ਕੇ ਰੱਖਦਾ ਵੇ ਚਲੋ ਗਰਮੀਆਂ ਦੇ ਦਿਨ ਨੇ ਘਰ ਤਾਂ
ਕਹਿੰਨੀ ਆ ਅਟੈਚੀ ਭਰ-ਭਰ ਕੇ ਕੱਪੜੇ ਲੈ ਕੇ ਆਈ, ਪਾਂਦੀ ਹੈ ਨੀ। ਉਹਦੇ ਲੋਵਰ ਟੀ ਸ਼ਰਟ ਇਚ ਮੇਰਾ ਦਿਨ ਨਿਕਲ ਜਾਂਦਾ ਪੂਰਾ।
ਹਾਂ, ਦੇਖੋ ਗਰਮੀਆਂ ਚ ਤਾਂ ਐਵੇਂ ਹੁੰਦੈ ਅਗਰ ਘਰ, ਘਰ ਤਾਂ ਅਸੀਂ ਐਵੇਂ ਰਹਿਣਾ ਹੁੰਦੈ। ਅੰਦਰ-ਬਾਹਰ ਜਾਣਾ ਹੁੰਦਾ ਵੇ, ਤਾਂ ਬੰਦੇ ਨੇ ਪਾਣੇ ਹੁੰਦੇ ਨੇ ਕੱਪੜੇ। ਹਾਂ, ਉਹ ਵੀ ਕਈ ਵਾਰੀ ਤਾਂ ਉਹ ਵੀ ਨੀ ਦੇ ਕਰਦਾ ਬੰਦਾ, ਬੰਦੇ ਨੇ ਕਹਿਣਾ ਚਲ ਇੱਕ ਵਾਰ ਜਾਣਾ ਮੂੰਹ ਭਰ ਕੇ ਐਵੇਂ ਹੋ ਫੇਰ।
ਉੰਝ ਜਿੱਦਾਂ ਮੈਂ ਆਪਣੇ ਇਨਲੋਸ ਵੱਲ ਰਹਿੰਦੀ ਆ, ਤੇ ਹੁਣ ਸਵੇਰ ਪੂਰਾ ਦਿਨ ਤੇ ਅਸੀਂ ਨਾਈਟ ਸ਼ੂਟ ਵਿਚ ਕੱਢ ਦਿੰਦੇ ਆ। ਬਟ ਜੱਦੋ ਹੁਣ ਮੈਨੂੰ ਬਜ਼ਾਰ ਜਾਣਾ ਪੈਂਦਾ ਫਿਰ ਕਿ ਹਾਂ, ਜਿਸ ਸਹੁਰੇ ਵਾਲਾ ਘਰ ਐ ਤੇ ਹੁਣ ਬਾਹਰ ਨਿਕਲ ਨਿਕਲਾਂਗੀ, ਛੱਤੀ ਲੋਕ ਮਿਲਣਗੇ ਤੇ ਲੋਕੀ ਕੀ ਬੋਲਣਗੇ? ਉਹ ਮੈਨੂੰ ਕੱਪੜੇ ਚੇਂਜ ਕਰਨੇ ਪੈਂਦੇ। ਇੱਥੇ ਜਿਵੇਂ ਹਾਂ ਨਾ ਆਪਣੇ ਘਰ ਤੇ, ਮੈਂ ਲੋਵਰ ਟੀ ਸ਼ਰਟਟੀ ਨੀਚੇ ਬਾਜ਼ਾਰ ਵੀ ਘੁੰਮ ਆਪਣੀ ਆਂ। ਜਿਵੇਂ ਤੇ ਜਨਾਨੀਆਂ ਦੇਖਦੀ ਨਾਈਟ ਉਹਦੇ ਚ ਨਾਈਟ ਟੀ ਵਿੱਚ ਘੁੰਮਦੀਆਂ ਆਉਂਦੀਆਂ ਨੇ ਬਾਹਰ। ਨਾਈਟੀ ਵਿੱਚ ਹੀ ਘੁੰਮਦੀਆਂ ਹੁੰਦੀਆਂ। ਥੱਲੇ ਨੀਚੇ
ਸਹੀ ਗੱਲ ਐ। ਹੁਣ, ਮੈਂ ਵੀ ਇੱਥੇ ਹੈਗੀ ਆ ਨਾ ਮੈਂ ਵੀ ਕਈ ਵਾਰੀ ਐਵੇਂ ਈ, ਕਈ ਵਾਰੀ ਤਾਂ ਪਤਾ ਹੀ ਨੀ ਲੱਗਦਾ ਵੀ, ਮੂੰਹ ਦੇਖੋ, ਮੂੰਹ ਗਲਵਸ ਵਗੈਰਾ ਪਾ ਰਹੇ ਹੁੰਦੇ। ਪਤਾ ਨੀ ਲੱਗਦਾ ਕੌਣ ਜਾ ਰਿਹਾ ਕੌਣ ਨਹੀਂ। ਹਾਂ, ਜਿਨੂੰ ਜ਼ਿਆਦਾ ਪਹਿਚਾਣ ਹੈ। ਨਾ ਜਿਹਨੂੰ ਜ਼ਿਆਦਾ ਪਹਿਚਾਣ ਹੈ ਨਾ! ਉਹ ਪਹਿਚਾਣ ਲੈਂਦਾ ਵੇ, ਤੁਹਾਡੇ ਬੋਡੀ ਸਟਕਚਰ ਸਈ ਨੀ, ਤਾਂ ਉਹ ਕੋਈ ਇੰਨਾ ਸੌਖਾ ਨੀ ਪਹਿਚਾਣਦਾ। ਮੈਂ, ਤਾਂ ਕਿੰਨੀ ਵਾਰੀ ਆਪ ਐਵੇਂ ਹੀ ਹੋਈ ਆ।
ਮੇਰੇ ਨਾ ਕਿੰਨੀ ਵਾਰੀ ਹੋਇਆ ਐ। ਜਿਵੇ ਮੈਂ ਹੁਣ ਰਾਜ ਨੂੰ ਆਪਣੇ ਬੇਟੇ ਨੂੰ ਲੈਣ ਜਾਂਦੀ ਆ, ਰਸਤੇ ਚ ਕੋਈ ਰਿਸ਼ਤੇਦਾਰ ਜਦਾਂ ਸਾਹਮਣੇ ਮੂੰਹ ਬੰਨਿਆ ਹੁੰਦਾ, ਮੈਂ ਮੁੰਡੀ ਹਿਲਾ ਦਿੰਦੀ। ਅਗਲਾ ਬੰਦਾ ਹੀ ਲਾਏ ਗਏ। ਉਹਨੂੰ ਪਤਾ ਹੀ, ਨੀ ਕੌਣ -ਕੌਣ
ਬਿਲਕੁਲ, ਆਹੋ।
ਹੈ, ਮੇਰੇ ਨਾਲ ਬੜੀ, ਵਾਰੀ ਹੋਇਆ ਬਹੁਤ ਵਾਰੀ ਹੋਇਆ। ਮੇਰੇ ਨਾਲ ਮੈਂ ਸਤਿ ਸ੍ਰੀ ਅਕਾਲ। ਕੱਲ ਉਸ ਨੇ ਮੁੰਡੀ ਲਾਉਣੀ। ਅਗਲਾ ਪਤਾ ਸਪੋਰਸ ਨਹੀਂ ਦਿਦਾ। ਉਹ ਨੂੰ ਤਾ ਪਤਾ ਨੀ ਕੋੌਣ ਉਹਨੇ ਪਤਾ ਲੱਗੇ ਤੇ, ਉਹ ਸਤਿ ਸ੍ਰੀ ਅਕਾਲ ਬੋਲੇ।
ਸਹੀ ਗੱਲ ਜੀ, ਤਾਂ ਕਈਆਂ ਨੂੰ ਪਤਾ ਕਹਿੰਦੇ ਤਾਂ ਪਈ ਆ। ਕਈ ਹੁੰਦੇ ਨੇ ਜਿਹੜੇ ਪਹਿਚਾਣ ਲੇਦੇ ਨੇ। ਕਈ ਤਾਂ ਬਿਲਕੁਲ ਨਹੀਂ ਪਹਿਚਾਣ ਦੇ ਦੇਖੋ ਮੂੰਹ ਪੂਰਾ ਬਣ ਲੈਂਦਾ। ਗਲਾਵਸ ਪਾ, ਲਈਦੇ ਨੇ ਚਸ਼ਮਾ ਲਾ ਲਈਦਾ ਕਿਸੇ ਨੂੰ ਕੀ ਪਤਾ ਲੱਗਦਾ। ਅੰਦਰ ਕੌਣ
ਹਾਂ, ਸਹੀ ਗੱਲ ਹੈ। ਬਿਲਕੁਲ, ਸਹੀ ਗੱਲ ਹੈ। ਹੁਣ ਦੇਖ ਹੁਣ ਸ਼ਾਮੀ ਦੇਖਾਂਗੇ। ਅਸੀਂ ਬਾਜ਼ਾਰ ਜਾਵਾਂਗੇ ਮਾਰਕੀਟ, ਕਿਉਂਕਿ ਮੇਰੀ ਨਾ ਮਦਰ ਇਨ ਲੋ ਪਰਸ ਦਾ, ਬਹੁਤ ਸ਼ੌਂਕ ਹ‌ੈ। ਰਿੰਗਸ ਔਰ ਪਰਸ ਦਾ ਮੈਂ ਜਦੋਂ ਵੀ ਦਿੱਲੀ ਆਉਂਦੀ ਹਾਂ! ਉਹਨੇ ਮੈਨੂੰ ਗੱਲ ਕਰਨੀ, ਕਿ ਮੇਰੇ ਵਾਸਤੇ ਪਰਸ ਰਿੰਗਸ ਲੈਣੀ। ਰਿੰਗਨ ਨਾ ਜਿਵੇਂ ਏਡੀ ਦੀ ਰਿੰਗਸ ਹੁੰਦੀ ਨਾ
ਅੱਛਾ -ਅੱਛਾ, ਨੀ ਉੱਥੇ ਦਾ ਕਲਰਸ ਉਹ ਮਤਲਬ ਕਹਿੰਦੇ ਨੇ। ਬੈਂਗਲਸ ਵੀ, ਬੜੀ ਅੱਛੀ ਮਿਲਦੀ ਜੀ ਹੈ। ਬਾਜ਼ਾਰ
ਮੈਂ ਬਹੁਤ ਲਿਆਂਦੀ ਹਾਂ! ਮੈਂ ਬਹੁਤ ਲਿਆਂਦੀ ਹਾਂ! ਹੁਣ ਵੀ ਮੈਨੂੰ ਸਾਹਮਣੇ ਮੇਰੇ ਜਿੱਥੇ ਮੈਂ, ਰਹਿੰਦੀ ਹਨਾ! ਘਰ ਉੱਥੇ ਤੇ ਉਹਨਾਂ ਦੇ ਸਾਹਮਣੇ ਭਾਬੀ ਰਹਿੰਦੇ ਨੇ। ਤੇ, ਉਹਨਾਂ ਨੇ, ਮੈਨੂੰ ਬਕਾਇਦਾ ਮੈਨੂੰ ਪਹਿਲੇ ਹੀ। ਪੈਸੇ ਦਿੱਤੇ ਆ ਕਿ ਮੇਰਾ ਇਹ- ਇਹ ਸਮਾਨ ਲੈ ਕੇ ਆਉਣਾ। ਮੈਂ ਕਿਹਾ ਜੇ, ਮੇਰਾ ਅਗਰ ਚੱਕਰ ਲੱਗਿਆ ਤੇ ਮੈਂ ਜਰੂਰ ਜਾਵਾਂਗੀ ਅਦਰਵਾਈਜ਼ ਨੇ, ਤੇ ਤੁਹਾਡੇ ਪੈਸੇ ਵਾਪਿਸ ਆਗੇ।
ਸਹੀ ਗੱਲ ਨੀ, ਆ ਕਈ ਵਾਰੀ ਇਹ ਵੀ ਹੁੰਦਾ ਨਾ ਬੰਦਾ ਸਮਾਨ ਤਾਂ ਲੈਂਦਾ, ਫਿਰ ਪਸੰਦ ਪਤਾ ਨੀ ਆਉਂਦਾ ਸਮਣੇ
ਹਾਂ, ਨਹੀਂ ਵੈਸੇ -ਐਸਾ ਤੇ ਹਾਂਜੀ। ਵੈਸੇ ਉਹਨੂੰ ਮੇਰਾ ਸਮਾਨ ਹਰ ਵਾਰੀ ਪਸੰਦ ਆਉਂਦਾ ਜ਼ਰੂਰ ਮੈਂ, ਹਰ ਵਾਰੀ ਲੈ, ਕੇ ਜਾਂਦੀ ਹਾਂ। ਉਹਨਾਂ ਦੀ ਬੇਟੀਆਂ ਵਸਤੇ ਮੈਂ ਚ, ਟਿਕ-ਟਕ ਲੈ ਗਈ। ਬੜਾ ਸਮਾਨ ਲੈ ਜਾਂਦੀ ਹਾਂ, ਮੈਂ ਉਹਨਾਂ ਵਾਸਤੇ ਤੇ, ਕੀ ਕਹਿੰਦੇ ਨੇ। ਹੁਣ ਅੱਜ ਕੱਲ੍ਹ ਵੈਸੇ ਲੋਕ ਕਿ ਗੋਲਡ ਬਹੁਤ ਰੇਅਰ ਪਾਉਂਦੇ ਨੇ, ਗੋਲਡ ਕੋਈ ਦੇਖਦਾ ਵੀ ਨਹੀਂ। ਇਹ ਚੀਜ਼ਾਂ ਹੀ, ਲੋਕੀ ਜ਼ਿਆਦਾਤਰ ਪਾਉਂਦੇ ਨੇ। ਤੇ, ਉਹਨੇ ਮੈਨੂੰ, ਪਹਿਲੇ ਪੈਸੇ ਫੜਾ ਤੇ ਮੇਰਾ ਇਹ ਸਮਾਨ ਲਿਆ। ਆਣਾ ਉਹ ਜਰੂਰ ਲੈ ਕੇ ਆਉਣਾ ਮੈਂ, ਕਿਹਾ ਓਕੇ ਜੀ। ਦੁਪਹਿਰੇ ਸਮਾਨ ਲਿਆ।
ਬਸ ਮੈਂ, ਵੀ ਦੇਖੋ ਹੁਣ ਜਾਣਾ ਸੀ। ਹਾਂਜੀ-ਹਾਂਜੀ।
ਮੈਂ ਨਾ, ਕਰਦੀ ਹਾਂ ਫਿਰ ਤੁਹਾਨੂੰ ਠੀਕ ਹੈ। ਹਾਂ, ਚਲੋ ਓਕੇ ਬਾਬੂ ਠੀਕ ਆ, ਓਕੇ ਜੀ ਸਤਿ ਸ੍ਰੀ ਅਕਾਲ।